ਸਾ ਸ੍ਰੀ ਕਾਲ ਜੀ।
ਸਾ ਸ੍ਰੀ ਕਾਲ।
ਭੈਣ ਜੀ, ਅਹ ਜਸਲੀਨ ਕੌਰ ਜੀ।
ਹਾਂਜੀ, ਹਾਂਜੀ।
ਅੱਛਾ ਜੀ, ਓਹ ਅਸੀਂ ਨਾ ਤੁਐਨੂੰ ਪ੍ਰੋਗਰਾਮ ਤੇ ਬੁਲਾਣਾ ਸੀ ਜੀ, ਕੀਰਤਨ ਕਰਾਣਾ ਸੀ।
ਨਈ, ਕੀਰਤਨ ਨੀ ਆਂਦਾ ਜੀ।
ਕੀਰਤਨ ਨੀ ਆਂਦਾ?
ਮੈਂ ਠੀਕ ਆ।
ਫੇਰ ਕੀ ਕਰਦੇ ਓ ਤੁਸੀਂ?
ਮੈਂ ਸੂਟ ਵਗੈਰਾ ਈ ਸੀਂਨੀ ਆ, ਤੁਐਨੂੰ ਦੱਸਿਆ ਤਾਂ ਸੀ ਅਪਣੀ ਸ਼ੋਪ ਏ।
ਅੱਛਾ-ਅੱਛਾ, ਤੇ ਫੇਰ ਸਟੇਜ ਤੇ ਬੈਹ ਕੇ ਸੂਟ ਸੀ ਦੇਣਾ।
ਜੇ ਓਹ ਅਲੋ ਕਰਨਗੇ ਤੇ ਸੀ ਦਾਂਗੇ।
ਤੇ ਭੇਟਾ ਕਿੰਨੀ ਲੋਂਗੇ? ਗੱਲ ਫੀਤਾ ਲਾਈਦੈ। ਅੱਛਾ, ਵੱਖਰੇ ਨੀ ਲੋਗੇ ਮਤਲਬ ਕੋਛ?
ਨੀ ਤੁਆਨੂੰ ਆਈਡੀਆ ਹੋਏਗਾ ਭੇਟਾ ਦਾ ਤੇ।
ਹਾਂਜੀ-ਹਾਂਜੀ, ਨਹੀਂ ਤੁਐਡਾ ਵੱਖਰਾ ਐਨਾ, ਤੁਸੀਂ ਸੂਟ ਸੀਣੇਣ ਸਟੇਜ ਤੇ ਬੈਹ ਕੇ। ਏਹ ਤੇ ਹੁਣ ਤੂੰ ਸੋਚ ਨਾ।
ਹੂੰ, ਹੂੰ।
ਹੂੰ, ਹੋਰ ਸੁਣਾਓ, ਕੀ ਪੀਂਦੇ ਪੇ ਓ? ਪਾਣੀ।
ਆਈਸਕਰੀਮ ਖਾ ਰੇ ਆ।
ਅੱਛਾ, ਕਲੇ-ਕਲੇ ਖਾਂਦੇ ਪੇ ਓ?
ਆਜੋ, ਤੁਸੀਂ ਵੀ ਖਾ ਲੋੋ।
ਨਈਂ, ਜੇ ਖਵਾਣੀ ਆਈ ਤੁਸੀਂ ਘਰ ਈ ਦੇ ਜਾਂਦੇ।
ਨਈਂ, ਐ ਫੇਰ ਬਾਦ ਵਿਚੋਂ ਲਈ ਐਣਾ।
ਸੁਣਾ
ਹੂੰ, ਨਹੀਂ ਮੈਂ ਸ ਜੇ ਤੁਸੀਂ ਔਡਰ ਕਰ ਲੈਂਦੇ ਓ, ਔਨਲਾਈਨ, ਔਨਲਾਈਨ ਔਡਰ ਕਰਕੇ ਮੰਗਾਂ ਲੋ।
ਅੱਛਾ-ਅੱਛਾ, ਨਹੀਂ, ਮੈਂ ਮੈਂਨੂੰ ਪੈਸੇ ਤੇ ਆਪਣੇ ਲਾਣੇ ਪੈਣੇ ਨਾ।
ਮਤਲਬ ਕੰਜੂਸ ਓ।
ਹਾਂਜੀ- ਹਾਂਜੀ।
ਏਨੇ ਟਰਾਲੇ- ਟਰੂਲੇ ਚੱਲਦੇ ਪਏ ਨੇ, ਤਾਂ ਵੀ ਕੰਜੂਸ ਓ।
ਨਾਲ਼ ਬਾਰ। ਨਹੀਂ ਉਹ ਟਰਾਲੇ ਅਮ ਕੁਲਫ਼ੀ ਖਾਣ ਵਸਤੇ ਨੀਂ ਚਲਾਂਨੇ ਪਏ ਨਾ ਅਸੀ, ਅਸੀ ਓਹ ਖਾਣੇ ਆ ਜੀ। ਸੋਨੇ ਦੀ ਕੁਲਫੀ ਖਾਂਨੇ ਆ। ਸੋਨੇ ਦੀ ਕੁਲਫੀ ਉੱਤੇ, ਸੋਨੇ ਦੀ ਪਰਤ ਚੜਾ ਕੇ ਖਾਨੇ ਆ।
ਅੱਛਾ-ਅੱਛਾ।
ਹਾਂਜੀ-ਹਾਂਜੀ, ਹੋਰ ਕੀ ਖਾਂਦਾ ਤੁਸੀਂ ਅੱਜ
ਅੱਜ, ਜੋ ਤੁਸੀਂ ਬਣਾਇਆ ਉਹੀ ਖਾਂਦਾ ਅਸੀਂ।
ਅੱਛਾ।
ਹੂੰ।
ਕਿਵੇਂ ਖਾਂਦਾ ਐ।
ਹੁਣੇ ਆਏਂ ਸੀ ਨਾ ਅਸੀਂ ਤੁਹਾਡੇ ਘਰ।
ਆਏ ਸੀ।
ਹੂੰ -ਹੂੰ।
ਮੈਂ ਨੀ ਵੇਖਿਆਂ ਜੀ। ਕਿਹੜੇ ਰੂਮ ਨੰਬਰ ਚ ਬੈਠੇ ਸੀ ਤੁਸੀਂ।
ਲਾਸਟ ਵਾਲੇ ਏਸੀ ਆਲੇ, ਜੀਦੇ ਚਾਰ ਏਸੀ ਨੇ।
ਅੱਛਾ- ਅੱਛਾ, ਉਹ ਫਿਰ ਮੈਂ ਓ ਅ ਉੱਪਰ ਹੈਗਾ ਸੀ ਨਾ ਦੂਜੇ ਕਮਰੇ ਚ।
ਹੂੰ- ਹੂੰ।
ਅਠਾਈ ਕਮਰੇ ਨੇ ਨਾ ਸਾਡੇ ਅ ਹਵੇਲੀ ਚ।
ਅੱਛਾ ਜੀ।
ਤੁਹਾਡੇ ਨੱਕ ਨੂੰ ਕੀ ਹੋਇਆ, ਗਰਮੀ ਚ ਬੰਦ ਹੋਇਆਂ ਪਿਆ।
ਹੂੰ, ਉਹ ਆਈਸ ਕਰ੍ਰੀਮ ਖਾਂ ਰੀ ਆ ਨਾ।
ਅੱਛਾ, ਸਰਦੀ ਚ ਖੁੱਲ ਜਾਂਦਾ ਹੋਣਾਂ ਪੂਰਾਂ।
ਹੂੰ।
ਅੱਛਾ, ਉਂਗਲ- ਉੁਗਲ ਮਾਰ ਲ਼ਿਆ ਕਰੋ ਨਾ ਗਰਮੀਆਂ ਚ ਥੋੜ੍ਹੀ।
ਹੂੰ। ਓ ਕੰਮ ਤੁਸੀਂ ਕਰ ਸਕਦੇ ਔ।
ਭੈਣਜੀ, ਕੀ ਗੱਲ ਆਵਾਜ਼ ਨੀ ਆ ਰੀ। ਹੈਲੋ।
ਹੂੰ-ਹੂੰ।
ਹਾਂਜੀ।
ਬੋਲਦੀ ਤੇ ਪਈ ਆਂ, ਤੁਹਾਨੂੰ ਆਵਾਜ਼ ਨੀਂ ਆ ਰੀ, ਮੈਂਨੂੰ ਲੱਗਦਾ ਤੁਸੀਂ ਵੀ ਕੁੱਛ ਕਰਦੇ ਪੇ ਓ।
ਹੈਂ।
ਤੁਸੀਂ ਕੀ ਕਰਦੇ ਪੇ ਔ।
ਮੈਂ, ਬੈਠਿਆਂ ਜੀ।
ਹੂੰ।
ਕੀ ਹਾਲ। ਹਾਂ ਕੀ ਕਹਿੰਦੇ ਏਨੂੰ, ਰੋਟੀ ਨੀ ਕਹਿੰਦੇ ਓ ਕੀ ਕਹਿੰਦੇ ਨੇ ਯਾਰ
ਉਹ ਅ ਮਿਕਸ ਰੋਟੀ ਤੇ ਦਾਲ, ਦਾਲ ਵਿੱਚ ਰੋਟੀ ਪਾ ਕੇ। ਕਹਿੰਦੇ ਕੀ ਆ ਇਨੂੰ
ਪਤਾ ਨੀ ਮੰਮੀ ਨੂੰ ਪੁੱਛੋ ਜਰਾ ਕ
ਦਾਲ ਰੋਟੀ ਕਹਿੰਦੇ ਦਾਲ ਰੋਟੀ
ਹੂੰ
ਹਾਂਜੀ। ਹੋਰ ਸੁਣਾਓ ਤੁਸੀਂ ਵੀ ਬੋਲੋ ਜੀ ਭੈਣ ਜੀ ਕੁਛ ਇੰਨੇ ਚਿਰ ਬਾਅਦ ਤੁਸੀਂ ਫੋਨ ਕੀਤਾ।
ਬਸ ਜੀ ਮੈਂ ਕਿਹਾ ਪਹਿਲੇ ਖਾ ਲਈਏ ਨਾ ਫੇਰ ਬੋਲਾਂਗੀ।
ਕਿਹੜੀ ਕੁਲਫੀ ਲਿਆਏ ਹੋ?
ਅਸੀਂ ਲਿਆਏ ਹਾਂ ਅਮੂਲ ਦੀ ਫਰੂਟ ਐਂਡ ਨੱਟ ਫਨਟੈਸੀ।
ਨਈ ਉਹ ਉਹ ਬੋਕਸ ਵਾਲੀ ਜਾਂ ਉਹ ਤੀਲੇ ਵਾਲੀ? ਅੱਛਾ। ਗਰਮ ਹੀ ਉਹ ਵਾਲਾ ਪਾ ਲੈਣ ਹੋਰ ਸੁਣਾਓ ਜੀ?
ਬਸ ਵਧੀਆ ਜੀ ਹੋਰ ਤੁਸੀਂ ਮੰਗਲ ਗ੍ਰਹਿ ਤੇ ਹੋ ਆਏ ਹੋ। ਹਾਂਜੀ ਹਾਂਜੀ। ਪਹੁੰਚ ਗਿਆ ਜੀ ਉਹ ਤੇ
ਚੱਲ ਠੀਕ ਆ ਫਿਰ ਘਰ ਪੁੱਜਦਾ ਅੱਛਾ।
ਹੂੰ ਉਹ ਪੰਜ ਵਜੇ ਗਿਆ ਸੀ ਨਾ
ਬਤੀ ਕਿੰਨੇ ਵਜੇ ਆਈ ਸਾਢੇ ਪੰਜ ਪਹੁੰਚ ਗਿਆ?
ਨਹੀਂ ਨਹੀਂ ਕੋਈ ਹਵਾਈ ਜਹਾਜ਼ ਤੇ ਥੋੜ੍ਹੀ ਗਿਆ ਸੀ ਬਾਈਕ ਤੇ ਗਿਆ ਸੀ।
ਅੱਛਾ ਕਿਥੇ ਗਿਆ ਸੀ। ਚੌੜਾ ਵੀ ਹੋ ਸਕਦਾ, ਅੱਛਾ। ਕਿੰਨੀ ਦੇਰ ਦਾ ਟੇਮ ਕਿੰਨੀ ਦੇਰ ਲੱਗਦੇ ਨੇ? ਇਹ
ਐਕਟਿਵਾ ਉਥੇ ਗਏ ਨਾ ਤੇ ਉਹ ਲੱਗ ਜਾਏਗਾ ਇੱਕ ਘੰਟਾ।
ਅੱਛਾ।
ਕੋਈ ਨੀ ਜੇ ਪਾਪਾ ਨੇ ਚਲਾਈ ਫਿਰ ਤੇ ਚਲਾਂਨਗੇ ਚਾਲੀ ਤੱਕ
ਤੇ ਹਾਈਵੇ ਵਧੀਆ ਹਾਈਵੇ ਬਨਿਆ ਆ ਬਸ ਠੀਕ ਠਾਕ ਹੈ? ਅੱਛਾ ਫੇਰ ਵੀ ਚਾਲ਼ੀ
ਹਾਂ ਉਹ ਫੇਰ ਡੈਡੀ ਨੇ ਨਾ
ਅੱਛਾ ਅਸੀਂ ਗਏ ਸੀ ਪੰਜਾਬ ਗਏ ਸੀ। ਦੋ ਦਿਨ ਪਹਿਲੇ ਅਸੀਂ ਚਲਾਈ ਏ ਸੱਤਰ ਅੱਸੀ ਤੇ ਉਏ ਹੋਏ ਕਿਆ ਰੋਡ ਸੀ ਸਿਕਸ ਵੇ ਹਾਈਵੇ ਸੀ। ਹ
ਹੂੰ ਹੂੰ ਹੂੰ
ਬਹੁਤ ਵਧੀਆ ਰੋਡ ਸੀ ਬਹੁਤ ਵਧੀਆ ਅੱਛਾ।
ਹੂੰ
ਅਸੀਂ ਤੇ ਪੰਜਾਬ ਗਏ ਸੀ ਸਾਨੂੰ ਢਾਈ ਘੰਟੇ ਲੱਗ ਹਾਂਜੀ-ਹਾਂਜੀ। ਹੋਰ ਤੁਸੀਂ ਕਿੰਨੀ ਦੂਰ ਗਏ ਉ? ਤੁਸੀਂ ਕਿੰਨੀ ਦੂਰ ਗਏ ਓ?
ਅਸੀਂ ਮੈਂ ਗਈਆਂ ਸੱਠ ਕਿਲੋਮੀਟਰ ਤੱਕ।
ਅੱਛਾ।
ਹੂੰ।
ਅੱਛਿਆ, ਆਹ ਬਜਟ ਵੀ ਘੱਟ ਹੀ ਹੁੰਦਾ ਨਾ ਗੱਡੀ ਦਾ। ਅਸੀਂ ਇੱਕ ਸੌ ਚਾਲੀ ਕਿਲੋਮੀਟਰ ਗਏ ਆਂ ਜੀ।
ਹੂੰ।
ਬਸ ਕਰੋ ਜੀ ਕਿੰਨੇ ਚਮਚ ਮਾਰੋਗੇ ਏਦੇ ਚ ਖਤਮ ਹੋਗੀ ਹੋਣੀ ਆ ਡੱਬੇ ਚ।
ਨਈ- ਨਈ ਅਸੀਂ ਓਹ ਦਸ ਰੁਪਏ ਵਾਲੇ ਨੀ ਲਿਆਏ ਨਾ।
ਨਹੀਂ ਤੇ ਡੱਬੇ ਚ ਤੇ ਖ਼ਤਮ ਹੋਣੀ ਐ ਨਾ ਦਸ ਆਲਾ ਹੋਵੇ ਸੌ ਆਲਾ ਹੋਵੇ। ਹੁਣ ਡੱਬਾ ਵੀ ਘਿਸਕੇ ਤੁਸੀਂ ਖਾਣ ਦੀ ਕੋਸ਼ਿਸ਼ ਕਰੋਗੇ ਦੀ ਫੇਰ ਉਹ ਫੇਰ ਮਜ਼ਾ ਨੀ ਆਣਾ ਮਾਸੀ। ਹਾਂਜੀ-ਹਾਂਜੀ ਚਲੋ ਤੁਸੀਂ ਖੇ ਘਿਸਲੋ ਥੋੜਾ ਡੱਬਾ ਘਿਸਲੋ ਫੇਰ ਬੋਲ ਲੈਣਾ।
ਨਈ- ਨਈ ਮੈਂ ਖਾ ਲਿਆ ਓਹਨੂੰ ਰੱਖਤਾ ਬਸ ਹੁਣ ਤੁਹਾਨੂੰ ਪਤਾ ਵੀ ਨੀ ਲੱਗਿਆ ਮੈ ਰੱਖ ਕੇ ਤੇ ਮੈਂ ਕਿਹਾ ਰੱਖਤਾ ਮੈਂ ਤੇ ਡੱਬਾ।
ਅੱਛਾ, ਵਦਾਈ ਨੇ ਫੇਰ
ਹੂੰ ਤੁਹਾਨੂੰ ਵੀ, ਚਾਈਦੀ ਡੱਬੀ ਚਾਈਦੀ ਪਲਾਸ ਟਿਕ ਦੀ ਹੈਗੀ ਨੇ।
ਨ ਨਹੀਂ ਮੈਂ ਕਬਾੜੀਆ ਨੀ ਹੈਗਾ ਜੀ।
ਨਈ ਮੈਂ ਕਿਹਾ ਕੋਈ ਓ ਜਿਵੇਂ ਮਸਾਲਾ- ਮਸੂਲਾ ਪਾਣਾ ਹੋਵੇ ਤੇ ਫੇਰ ਚਾਹੀਦੀ ਐ ਤਾਂ ਲੈ ਲੈਣਾ।
ਨਈ- ਨਈ ਮਸਾਲਾ ਕੀ ਕਰਨਾ ਅਸੀ ਪਾਲਸ਼ੀਨੀ ਹੈਗੇ ਜੀ।
ਤੇ ਮਸਾਲਾ ਪਾਲਸ਼ੀ ਪਾਉਂਦੇ ਨੇ ਸਿਰਫ਼ ਮਸਾਲਾ ਪਾਲਸ਼ੀਆਂ ਦਾ ਈ ਹੁੰਦਾ। ਮੈਨੂੰ ਲਗਦਾ ਤੁਹਾਡਾ ਥੋੜਾ ਦਿਮਾਗ ਮੋਟਾ ਏ।
ਨਹੀਂ- ਨਹੀਂ ਓ ਉਹ ਸੈਜ ਹੈਗਾ ਜੀ ਉਹ ਮੀਡੀਅਮ ਸੈਜ ਜਿਹੜਾ ਹੁੰਦਾ ਸਾਰਿਆਂ ਦਾ। ਤੁਹਾਡਾ ਥੋੜਾ ਵੱਡਾ-ਛੋਟਾ ਐ ਕੀ? ਨਹ ਤੁਹਾਡੇ ਘਰ ਇੰਚ ਇੰਚੀ ਟੇਪ ਹੈਗਾ ਇੰਚੀ ਟੇਪ। ਨਾਪ ਕੇ ਵੇਖਣਾ ਜਰਾ ਆਪਨਾ ਦੂਰ ਜਾਣਾ ਹੋਏਗਾ ਨਾ ਜਿਸ ਤਰਾਂ ਅੱਛਾ ਜਿਆਦਾ ਵੱਡਾ ਏ ਕੀ। ਕਿਧਰੇ ਨਾ ਸੋਨੂੰ ਭੇਜਦਾ ਸੋ ਜਾਸੀ ਬ ਬਾਰੋ-ਬਾਰੋ ਈ ਨਾਪ ਲੋ ਨਾ।
ਨਹੀਂ-ਨਹੀਂ ਉਹ ਫੇਰ ਫਾਇਦਾ ਨੀ ਹੋਣਾ ਮੱਥਾ ਨਾ
ਚਲੋ ਨਾ ਨਾਪੋ ਫੇਰ ਤੁਹਾਡੀ ਮਰਜ਼ੀ। ਹੋਰ ਸੁਣਾਓ ਜੀ ਤੁਸੀਂ, ਹੋਰ ਸੁਣਾਓ ਬਸ। ਪੁਰਾਣਾ ਆ ਅਚਾਰ ਖਾਣ ਦਾ ਹਰ ਵਾਰ ਮੈਂ ਹੀ ਥੋੜੀ ਗੱਲ ਕੱਢਾਂਗਾ, ਭੈਜੀ।
ਹੂੰ।
ਕੀ ਕਰ ਰਹੇ ਹੋ ਤੁਸੀਂ, ਬੜੀ ਆਵਾਜ਼ ਆ ਰਹੀ ਐ ਚਿਰ-ਚਿਰ ਦੀ। ਹਾਂਜੀ ਜਾਣਾ ਈ ਏ ਅਸੀਂ। ਦਸ ਵਜੇ ਤੱਕ। ਤੁਸੀਂ ਨੀ ਗਏ? ਦਸ ਗਿਆਰਾਂ ਵਜੇ ਤੱਕ। ਗਏ ਸੀ ਕਿ ਕਦੋਂ ਸਵੇਰੇ ਯ ਸ਼ਾਮੀ?
ਅਸੀਂ ਸਵੇਰੇ ਹੀ ਗਏ ਸੀਗੇ।
ਭੈਣਜੀ ਬਸ ਕਰੋ ਕਿੰਨੀਆਂ ਪੰਨੀਆਂ ਮਰੋੜੋਗੇ ਤੁਸੀਂ?
ਅਸੀਂ ਸਵੇਰੇ ਪੰਜ ਵਜੇ ਗਏ ਸੀ।
ਅੱਛਾ, ਕੀ ਗੁੰਮ ਗਿਆ ਤੁਹਾਡਾ?
ਇੱਕ ਨਵਾਂ ਫੋਨ ਲਿਆਏ ਸੀ ਉਹਦਾ ਚਾਰਜਰ ਨੀ ਪਤਾ ਕਿੱਥੇ ਰੱਖਿਆ ਅਸੀਂ। ਪਹਿਲੇ ਪੁਰਾਣਾ ਹੀ ਯੂਜ ਕਰ ਲਿਆ ਸੀ ਤੇ ਉਹ ਨਵਾਂ ਸਭਾਲ ਦਿ ਤਾ ਸੀ ਹੁਣ ਉਹ ਪੁਰਾਣਾ ਕਿਸੇ ਨੂੰ ਚਾਹੀਦਾ ਸੀ ਉਹ ਲੈ ਗਏ ਨੇ।
ਹ
ਤੇ ਫਿਰ ਮੈਂ ਨਵਾਂ ਵਾਲਾ ਲੱਭਦੀ ਪਈ ਆ। ਆ ਜਾਓ ਥੋੜੀ ਹੈਲਪ ਕਰਵਾਓ।
ਬਸ। ਅਸੀਂ ਹੁਣ ਤੁਹਾਡੇ ਘਰ ਤਾਂ ਆਉਣ ਜਿੰਨੀ ਦੇਰ ਵਿੱਚ।
ਹ ਹ ਹਾਂਜੀ ਹਾਂ।
ਹਾਂਜੀ।
ਥੋੜਾ ਦਿਮਾਗ ਸਹੀ ਹੋ ਗਿਆ ਲੱਗਦਾ।
ਹਾਂਜੀ ਉਹ ਛੋਟਾ ਕਰਦਾ ਨੀ ਥੋੜਾ ਉਤੋਂ। ਰੇਕ ਮਾਰ ਨਾਲ ਰਗੜਿਆ ਸੀ।
ਨਾਲੇ ਤਾਂ ਹੋਨਾਂ।
ਨਹੀਂ ਪੱਗ ਪੂਗ ਬੁਲਾਤੀ ਨਾ।
ਅੱਛਾ ਅੱਛਾ ਹਾਂ ਤਾਂਹੀ ਤਾਂ ਹੀ ਦਿਮਾਗ ਸਹੀ ਹੈ।
ਹਾਂਜੀ ਹਾਂਜੀ ਪਗ ਪਹਿਲਾ ਲਾ ਤੀ ਸੀ।
ਅੱਛਾ।
ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਪਹ ਪੂਗ ਨੀ ਬੰਦੇ ਤੁਸੀਂ। ਪੱਗ
ਨਹੀਂ ਕੁਛ।
ਮੈਂ ਸੁਣਿਆ ਤੁਸੀਂ ਦਮਾਲਾ ਬੰ ਦੇ ਹੋ।
ਨਾ ਜੀ ਅਸੀਂ ਨਹੀਂ ਬਣਦੇ।
ਫੇਰ ਮੈਂ ਗਲਤ ਸੁਣਿਆ।
ਹਾਂ ਤੁਸੀਂ ਗ਼ਲਤ ਸੁਣਿਆ ਤੁਸੀਂ ਨਾ ਥੋੜਾ ਕੰਨ ਕੁਨ ਚੈੱਕ ਕਰਵਾਓ।
ਨਹੀਂ ਹੁਣ ਕਾਨ ਚ ਮੈਂ ਜੋ ਸੁਣੇ। ਜਾਣਾ ਉਹੀ ਸੁਣਨਾ ਨੀ ਮੈਂ ਜੇ ਨਾ ਸੁਣਿਆ ਹੁੰਦਾ ਫੇਰ ਤੇ ਗੱਲ ਵੀ ਸੀ। ਪਰ ਸੁਣਿਆ ਤੇ ਐ ਨਾ ਕੰਨ ਤੇ ਖ਼ਰਾਬ ਨੀ ਆ ਮੇਰੇ। ਹਮ ਕੰਨ ਸੈੱਟ ਆ ਜੀ ਮੇਰੇ।
ਅੱਛਾ ਜੀ ਹੋਰ ਟਾਈਮ ਕਿ ਹੋ ਗਿਆ। ਠੀਕ ਨਹੀਂ
ਠੀਕ ਨੇ ਹੋਰ ਸੁਣਾਓ ਤੁਹਾਡੀ ਦੁਕਾਨ ਦੁਕੂਨ ਠੀਕ ਚੱਲ ਰਹੀ ਹੈ।
ਹਾਂਜੀ ਹਾਂਜੀ ਸਹੀ ਚੱਲ ਰਹੀ ਬਸ ਮਸਤ ਚੱਲ ਰਹੀ ਵਧੀਆ।
ਅੱਛਾ ਹਜੇ ਦੁਕਾਨ ਤੇ ਹੀ ਹੋ ਯਾਹ ਆਗੇ ਹੋ।
ਨਹੀਂ ਮੈਂ ਘਰ ਆ ਗਈ ਸੀ।
ਅੱਛਾ ਤੇ ਕਿੰਨੇ ਵਜੇ ਜਾਂਦੇ ਹੋ ਸਵੇਰੇ ਦੁਕਾਨ ਤੇ।
ਅੱ ਮੈਨੂ ਤੁਸੀਂ ਰੋਜ਼ ਇੱਕੋ ਇੱਕੋ ਗੱਲ ਕਿਉਂ ਪੁੱਛਦੇ ਹੋ।
ਭੈਣ ਜੀ ਤੁਸੀਂ ਨਾ ਬਸ ਤੁਸੀਂ ਰਹਿਣ ਦੋ ਜੀ ਸਤਿ ਸ੍ਰੀ ਅਕਾਲ ਚੰਗਾ।
ਠੀਕ ਹੈ ਜੀ ਓਕੇ ਜੀ ਬਾਏ।